ਹੈਲੋ।
ਹੈਲੋ ਹਾਂਜੀ, ਸਾਛੀ ਕਾਲ ਜੀ।
ਠੀਕ ਓਂ?
ਹਾਂਜੀ -ਹਾਂਜੀ
ਘਾ ਪਰਵਾਰ ਸਬ ਵਦੀਆ, ਮੈਂ ਨਾ ਬੱਚਿਆਂ ਦੇ ਹਾਂਜੀ- ਹਾਂਜੀ ਵਦੀਆ ਬੱਚੇ ਦੇ ਜਿਵੇਂ ਗੇਮ ਵਗੈਰਾ ਖੇਡਦੇ ਨੇ ਕਈ ਬੱਚੇ ਘਰ ਚ ਖੇਲਦੇ ਨੇ ਕਈ ਬਾਰ ਖੇਲਨ ਜਾਂਦੇ ਨੇ। ਮੈਂ ਓਦੇ ਬਾਰੇ ਤਾਡ ਕਰਨਾ ਗੱਲ ਕਰਨੀ ਸੀ। ਜਿਵੇਂ ਘਾਰ ਬੈਠੇ ਬੱਚੇ ਮਲਬ ਕਿੱਥੇ ਵੀ ਖੇਲ ਲੈਂਦੇ ਨੇ ਮਲਬ ਘਾਰ ਦੇ ਅੰਦਰ ਬਹਿ ਕੇ ਹਾਲ ਚ ਜਾਂ ਕਿਸੇ ਕਮਰੇ 'ਚ ਮਤਲਬ ਉਹਨੂੰ ਕਹਿੰਦੇ, 'ਇੰਡੋਰ ਗੇਮ' ਮਤਲਬ ਘਰ ਬਹਿ ਕੇ ਖੇਲਣਾ। ਵੀ ਕਮਰੇ ਵਿੱਚ ਵੀ ਖੇਲ ਸਕਦੇ ਨੇ ਜਿਵੇਂ ਕੋਈ ਮੌਸਮ ਬਹੁਤ ਖ਼ਰਾਬ ਹੈ।
ਹੂੰ।
ਜਿਵੇਂ ਮੀਂਹ ਆ ਰਿਹਾ ਤੇ ਅੰਦਰ ਘਰ ਬਹਿ ਕੇ ਖੇਲ ਸਕਦੇ ਨੇ ਬ ਧੁੱਪ ਜਾ ਬਾਰਿਸ਼। ਵੀ ਉਸ ਕ ਟਾਈਮ ਦੀ ਕੋਈ ਚਿੰਤਾ ਨੀ ਹੁੰਂਦੀ ਬੱਚਿਆਂ ਨੂੰ, ਤੁਹਾਨੂੰ ਪਤਾ ਅੱਜ ਕੱਲ ਦੇ- ਟਾਈਮ ਦੇ ਬੱਚੇ ਸਾਰੇ ਗੇਮ ਵਗੈਰਾ ਹੀ ਜੇ ਵਿਹਲੇ ਆ ਤੇ ਉਹ ਗੇਮ ਵਗੈਰਾ ਹੀ ਖੇਲਣਾ ਉਹਨਾ ਨੇ, ਹੋਰ ਕੀ ਕਰਨਾ? ਜਿਵੇਂ ਕਮ- ਇਨ ਖੇਲੌ ਮੇ ਮਤਲਬ ਇਹ ਕਿਸੀ ਵੀ ਖੇਲ 'ਚ ਜਵੇਂ ਬਾਗ ਦੌੜ ਨੀ ਹੁੰਂਦੀ, ਘਰ ਬੈਠੇ। ਤੇ ਬਾਹਰ ਦੇ ਬੱਚੇ ਜ਼ਿਆਦਾ ਤੋਂ ਹਾਂ, ਜ਼ਿਆਦਾ ਤੋਂ ਜ਼ਿਆਦਾ ਬਾਹਰ ਖੇਲਣ ਖੇਲ ਨਹੀਂ ਸਕਦੇ। ਤੇ ਘਰ ਤੇ ਭੱਜ ਨੀ ਸਕਦੇ, ਬਾਹਰ ਹੀ ਖੇਲ ਸਕਦੇ ਨੇ ਜੇ ਭੱਜਣ ਵਾਲਾ ਹੈਗਾ ਤਾਂ ਕੋਈ ਗੇਮ। ਹੋਰ ਘਰ ਬੈਠੇ ਬੱਚੇ ਮਤਲਬ ਦਿਮਾਗ ਵੀ ਤੇਜ਼ ਕਰਦੇ ਨੇ ਸੋਚਣ ਦੀ ਸ਼- ਮਤਾ ਵੀ ਵੜਦੀ ਹੈ ਬੱਚਿਆਂ ਦੀ। ਮਤਲਬ ਘਰ ਬੈਠੇ ਹੀ, ਜੇ ਖੇਡਦੇ ਨੇ ਤੇ ਘਰ ਬੈਠੇ ਕੁਛ ਵੀ ਸੋਚ ਲੈਂਦੇ ਨੇ ਕਿ ਅਸੀਂ ਇਹ ਖੇਲਾਂਗੇ।
ਹਾਂਜੀ ਜਿੱਦਾਂ ਬਹਿ ਕੇ ਬੰਦਾ ਬੱਚੇ ਕੈਰਮ ਬੋਰਡ ਖੇਡ ਲੈਂਦੇ ਨੇ ਲੀਡੋ ਖੇਲ ਲੈਂਦੇ ਨੇ। ਹੋਰ ਬਹੁਤ ਜ਼ਿਆਦਾ ਹੈਗੀਆਂ ਨੇ ਗੇਮਾਂ ਬੱਚਿਆਂ ਦੀਆਂ।
ਹਾਂ ਹਾਂਜੀ ਹਾਂਜੀ। ਉਹੀ ਹੈ ਨਾ, ਘਰ ਬੈਠੇ ਕੁਛ ਵੀ ਖੇਡਦੇ ਜਿਵੇਂ ਲੂਡੋ ਹੋ ਗਿਆ ਸ਼ਤਰੰਜ ਹੋ ਗਿਆ।
ਹੂੰ ਹ ਹਾਂਜੀ-ਹਾਂਜੀ।
ਹੋ ਗਿਆ ਸ਼ਤਰੰਜ ਹੋ ਗਿਆ, ਕੀ ਕੈਰਮ ਹੋ ਗਿਆ, ਟੇਬਲ ਹੋ ਗਈ।
ਹਾਂਜੀ ਹਾਂਜੀ
ਘਰ ਦੇ ਅੰਦਰ ਤੇ ਬੱਚੇ ਕੁਛ ਵੀ ਖੇਲ ਸਕਦੇ ਹਨ ਜਿਵੇਂ ਫੋਨ ਚ ਦੇਖ ਲੋ ਅੱਜ ਕੱਲ ਲੂਡੋ ਵਗੈਰਾ ਡਾਊਨਲੋਡ ਕਰ ਲੈਂਦੇ ਨੇ ਬੱਚੇ। ਫੋਨ ਚ ਜਿਵੇਂ ਵੀਡੀਓ ਗੇਮ ਵਗੈਰਾ ਹੋ ਗਈ, ਇਹ ਗੇਮ ਹੈਗੇਸ ਘਰ ਬੈਠੇ ਸਾਰੇ ਬੱਚੇ ਖੇਲ ਸਕਦੇ ਨੇ, ਘਰ 'ਚ ਮਤਲਬ ਉਹ ਘਰ ਟੀ ਵੀ ਚ ਲਾ ਕੇ ਕੁਛ ਖੇਲ ਸਕਦੇ ਨੇ ਜਾਂ ਫੋਨ ਚਲਾ ਲਓ।
ਹਾਂਜੀ, ਟੀਵੀ ਤੇ ਬੰਦਾ ਗੇਮ ਲਾ ਲੈਂਦਾ, ਹੋਰ ਬਹੁਤ ਜ਼ਿਆਦਾ ਗੇਮਾਂ ਨੇ ਟੀ ਵੀ ਤੇ ਤੇ
ਹਾਂਜੀ ਮਤਲਬ ਆਈਜ਼ ਦੇ ਵੀ ਕੋਈ ਸਾਈਡ ਇਫੈਕਟ ਨੀ ਹੁੰਂਦਾ ਬੱਚਿਆਂ ਦੀ ਟੀ ਵੀ ਦੇ ਤੇ ਮੋਬਾਇਲ ਤੋਂ ਦੇਖਣਗੇ ਤੇ ਅੱਖਾਂ ਤੇ ਵੀ ਥੋੜਾ ਸਾਈਡ ਇਫੈਕਟ ਪੈਂਦਾ ਹੈ।
ਹਾਂਜੀ
ਇਸ ਲਈ ਘਰ ਬੈਠੇ ਤਾਂ ਬੱਚਾ ਐ ਗੇਮਾਂ ਆਰਾਮ ਨਾਲ ਖੇਲ ਸਕਦਾ ਹੈ। ਬਈ ਇਹਦੀ ਕੋਈ ਦਿੱਕਤ ਨੀ ਹੈ ਬੱਚਿਆਂ ਨੂੰ ਘਰ ਬਹਿ ਕੇ ਖ ਲਨਾਂ ਚ ਹਾਂਜੀ, ਜਿਹੜਾ ਬਾਹਰ ਵਾਲਾ ਆਊਟਡੋਰ ਗੇਮ ਹੁੰਦਾ ਉਹਦੇ 'ਚ ਹੈ ਕਿ ਬੰਦਾ ਜਿਵੇਂ ਖੁੱਲਾ ਮੈਦਾਨ ਹੈ ਜਿਵੇਂ ਅ ਬੱਚੇ ਸਾਡੇ ਖੇਡਣ ਜਾਂਦੇ ਨੇ ਬਾਹਰ ਖੇਲਣ ਪਾਰਕ ਯ ਮੈਦਾਨ ਯ ਸਟੇਡੀਅਮ ਵਗੈਰਾ 'ਚ ਮੈਚ। ਵਗੈਰਾਲ ਅ ਖੇਡਣ ਜਾਂਦੇ ਨੇ, ਕ੍ਰਿਕਟ ਵਗੈਰਾ ਖੇਲਦੇ ਨੇ ਬੱਚੇ। ਮੈਦਾਨ 'ਚ ਫੁੱਟਬਾਲ ਵਗੈਰਾ ਹੋ ਗਿਆ, ਕੁਛ ਵੀ ਹੋ ਗਿਆ ਮਤਲਬ, ਬਾਹਰ ਦੇ ਬੱਚੇ ਕੁੱਛ ਵੀ ਖੇਲ ਸਕਦੇ। ਇਹ ਚੀਜ਼ਾਂ ਬੱਚੇ ਘਰ ਦੇ ਅੰਦਰ ਨਹੀ ਖੇਲ ਸਕਦੇ ਨਾ।
ਇਹ ਤੇ ਐ। ਬਾਹਰ ਬਾਹਰ ਏਦਾਂ ਦੀਆਂ ਗੇਮਾਂ ਖੇਲ ਲੈਂਦੇ ਲੇਕਿਨ ਘਰ ਨਹੀਂ ਖੇਲ ਸਕਦੇ।
ਹਜੇ ਬਾਹਰ ਦੇ ਕੋਈ ਗੇਮ ਖੇਲਣਗੇ ਜਿਵੇਂ ਕੋਈ ਤੁਹਾਨੂੰ ਸਟੇਡੀਅਮ ਹੈ ਮੈਦਾਨ ਹੈ, ਉੱਥੇ ਸਾਫ ਸੁਥਰਾ ਕੋਈ ਮੌਸਮ ਹੋਏਗਾ। ਤਾਂ ਹੀ ਬੱਚੇ ਬਾਹਰ ਦਾ ਗੇਮ ਵੀ ਖੇਲ ਸਕਦੇ ਨੇ। ਬਾਰਿਸ਼ ਵਗੈਰਾ ਪੈ ਰਹੀ ਹੋਏਗੀ ਤਾਂ ਕੋਈ ਗੇਮ ਖੇਲ ਨਈ ਸਕਦੇ। ਹਾਂਜੀ ਭਾਵੇਂ ਕ੍ਰਿਕਟ ਹੋਏ ਭਾਵੇਂ ਫੁੱਟਬਾਲ ਹੋਏ ਭਾਵੇਂ ਕੁਛ ਵੀ ਹੋਜੇ।
ਘਰ ਤੇ ਬਹਿ ਕੇ ਜਿੱਦਾਂ ਕੈਰਮ ਬੋਰਡ ਹੋ ਗਿਆ, ਲੀਡੋ ਹੋ ਗਿਆ, ਹੋਰ ਬਹੁਤ ਜਿਆਦਾ ਗੇਮਾਂ ਨੇ ਬੱਚਿਆਂ ਦੀ ਜਿਹੜੇ ਬੱਚੇ ਖੇਡਦੇ ਨੇ
ਉਹੀ ਹੈ ਨਾ, ਮਤਲਬ ਘਰ ਤੇ ਇਹ ਚੀਜ਼ਾਂ ਬੱਚੇ ਖੇਲ ਸਕਦੇ ਨੇ ਉਹ ਜਿਹੜੀ ਬਾਹਰ ਵਗੈਰਾ ਬਾਹਰ ਜਿਹੜੇ ਬੱਚੇ ਖੇਲਦੇ ਨੇ, ਹੁਣ ਤੁਸੀਂ ਜਿਵੇਂ ਲਾ ਲਓ ਉਹ ਮੈਂ ਤੁਹਾਨੂੰ ਦੱਸਿਆ, ਕਿ ਬੈਟ ਬੋਲ ਵਗੈਰਾ ਬੱਚੇ ਬਾਹਰ ਸੇ ਜਾਂਦੇ ਮੌਸਮ ਸਹੀ ਹੋਗਾ ਤਾਂ ਹੀ ਖੇਲ ਸਕਦੇ ਨੇ, ਹਾਂਜੀ ਉਹ ਜਿਵੇਂ ਕਿਸੀ, ਵਾਲਾ ਮੈਦਾਨ ਚ ਦੋੜਨਾ ਕੁਦਣਾ ਸ਼ਰੀਰਿਕ ਮਤਲਬ ਕਸਰਤ ਕਰਨਾ, ਸਰੀਰ ਨੂੰ ਹਿਲਾਉਣਾ ਥੋੜਾ ਬਹੁਤ ਐਕਸਰਸਾਈਜ਼ ਐਸਰਸਾਈਜ਼ ਵਗੈਰਾ ਕਰਨਾ ਮਤਲਬ ਫਿਟ ਰੱਖਣਾ ਸਰੀਰ ਨੂੰ, ਤੋ ਉਹ ਵੀ ਬੰਦਾ ਬਾਹਰ ਹੀ ਕਰ ਸਕਦਾ ਹੈ, ਜਿਵੇਂ ਤੁਸੀਂ ਪਾਰਕਾਂ ਚ ਲਾ ਲਓ
ਘਾਰ ਤੇ ਬਹਿ ਕੇ ਸ਼ਤਰੰਜ ਖੇਲ ਲੈਂਗੇ, ਸ਼ਤਰੰਜ ਖੇਲ ਲੈਂਗੇ ਖੋ -ਖੋ ਮਤਲਬ ਕੀ ਘਰੇ ਬੱਚੇ ਖੋ -ਖੋ ਵੀ ਖੇ ਲੁੱਕਲ ਛਿਪੀ, ਖੇਡ ਦਿੰਦੇ ਨੇ ਖੋ ਖੋ ਖੇਲ ਲੈਂਦੇ ਨੇ ਕਰੀ ਤੇ ਕੈਰਮ ਬੋਰਡ, ਲੀਡੋ ਹੋ ਗਈ, ਬਾਹਰ ਤੇ ਦੂਸਰੀਆਂ ਗੇਮਾਂ ਖੇਡ ਸਕਦੇ ਜਿੱਦਾਂ ਕਿ, ਫੁੱਟਬਾਲ ਹੋ ਗਈ, ਕ੍ਰਿਕਟ ਹੋ ਗਈ, ਕਬੱਡੀ ਹੋ ਗਈ,
ਹਾਂਜੀ, ਜਿਵੇਂ ਦੌੜ ਲਗਾ ਲਈ, ਮਤਲਬ ਕੁਦਨਾ ਵਗੈਰਾ ਹੋ ਗਿਆ, ਕਸਰਤ ਕਰ ਲਈ ਸਰੀਰ ਦੀ ਇਸ ਤਰ੍ਹਾਂ ਸਰੀਰ ਨੂੰ, ਹਾਂ ਸਰੀਰ ਨੂੰ ਫਿੱਟ ਰੱਖ ਸਕਦੇ ਹਾਂ ਆਪਾਂ, ਕਿਸੇ ਚੀਜ਼ ਨੂੰ ਖੇਲਣ ਲਈ ਪਹਿਲੇ ਐਕਸਰਸਾਈਜ਼ ਵਗੈਰਾ ਕਰਾਂਗੇ, ਤਾਂ ਹੀ ਸਾਡਾ ਸਰੀਰ ਹਿਲਲੇਗਾ
ਇਹ ਤੇ ਹੈ, ਬੱਚੇ ਜਿੱਦਾਂ ਖੋ ਖੋ- ਖੋ ਖੋ ਹੋ ਗਈ ਉਹ ਵੀ ਖੇਲ ਲੈਂਦੇ ਨੇ ਬੱਚੇ ਘਰੇ ਮਤਲਬ ਘਰਦੇ ਬਾਹਰ ਹੀ ਘਰ ਖੇਲ ਲੈਂਦੇ ਨੇ, ਲੇਕਿਨ ਜਿਹੜੀ ਦੂਸਰੇ ਗੇਮਾਂ ਨੇ ਉਹ ਵੱਡੀਆਂ- ਵੱਡੀਆਂ, ਉਹ ਤੇ ਬੱਚਾ ਬਾਹਰ ਹੀ ਖੇਡ ਸਕਦਾ
ਹਾਂ ਜਿਵੇਂ ਜਿਵੇਂ ਕੋਈ ਸਰੀਰ ਨੂੰ ਸਵਸਥ ਕਰਨ ਵਾਸਤੇ ਖੱਡੀਆਂ ਦਾ ਮਜਬੂਤ ਬਣਾਉਣਾ ਵੀ ਬਹੁਤ ਅੱਛੀ ਗੱਲ ਹੈ।
ਹਾਂਜੀ -ਹਾਂਜੀ
ਸਟੇਟ ਵੀ ਨਾ ਬਣਾਉਣਾ ਹੋਵੇ ਨਾ, ਤਾਜ਼ੀ ਹਵਾ ਚ ਬੱਚੇ ਖੇਡ ਸਕਦੇ ਨੇ ਬਾਹਰ ਤੇ, ਘਰ ਤੇ ਬੰਦਾ ਬਹਿ ਬੰਦਾ ਕੋਈ ਵੀ ਗੇਮ ਖੇਡ ਸਕਦਾ, ਬਾਹਰ ਤੇ ਦੌੜ ਭੱਜ ਵਾਲੇੀ ਹੈਗੀ, ਜਿਵੇਂ ਫੁੱਟਬਾਲ ਵਗੈਰਾ ਹੋ ਗਈ, ਬੈਡਮਿੰਟਨ ਬੈਡਮਿੰਟਨ ਹੋ ਗਿਆ
ਉਹੀ ਤੇ ਬਾਹਰ ਖੇਲ ਕੇ ਫਿਰ ਆਉਂਦੇ ਨੇ, ਥੱਕ ਜਾਂਦੇ ਨੇ ਪਸੀਨੇ ਨਾਲ ਭਰੇ ਹੁੰਦੇ ਨੇ, ਫਿਰ ਏ ਸੀ ਥੱਲੇ ਐਨੀਆਂ ਫਿਰ, ਬਿਮਾਰੀਆਂ ਲੱਗਦੀਆਂ ਉਹਨਾਂ ਨੂੰ ਬੱਚਿਆਂ ਨੂੰ, ਸਾਹ ਚੱੜ ਜਾਂਦਾ ਦਿੱਕਤ ਹੋ ਜਾਂਦੀ ਬੱਚਿਆਂ ਹੈਨਾ
ਹੈ
ਘਰ ਤੇ ਬਹੁਤ, ਘਰ ਬਹਿ ਕੇ ਬੰਦਾ ਆਰਾਮ ਬੱਚੇ ਆਰਾਮ ਨਾਲ ਖੇਡ ਸਕਦੇ ਨੇ
ਹਾਂਜੀ ਇਹੀ ਗੱਲ ਹੈ, ਇਹ ਗੱਲ ਨਾ ਜੀ ਜਿਹੜੇ ਬੱਚੇ ਬਾਹਰ ਖੇਡਦੇ ਨੇ, ਜਾਂ ਅੰਦਰ ਖੇਲਦੇ ਨੇ ਮਤਲਬ ਇਹੀ ਫਰਕ ਹੈਗਾ, ਘਰ ਦੇ ਖੇਲ ਗੇਮਾਂ ਚ ਤੇ ਬਾਹਰ ਦੇ ਗੇਮਾਂ ਚ
ਹਾਂਜੀ ਹਾਂਜੀ ਏ ਤੇ ਹੈ, ਬਹੁਤ ਫ਼ਰਕ ਹੈ
ਹਾਂਜੀ ਹੁਣ ਤੁਸੀਂ ਬਾਹਰੋਂ ਬੱਚੇ ਖੇਲ ਕੇ ਆਉਣਗੇ ਥਕੇ ਟੂਟੇ ਹੋਉਣਗੇ ਗਰਮੀ ਚ, ਮਤਲਬ ਉਨ੍ਹਾਂਨੂੰ ਲੋੜ ਆਉਂਦੀ ਹੈ ਨਿੰਬੂ ਪਾਣੀ ਵਗੈਰਾ ਦੀ, ਆ ਕੁਛ ਚਾਹੀਦਾ ਹੁੰਦਾ ਮਤਲਬ ਬੱਚਿਆਂ ਨੂੰ
ਹਾਂਜੀ ਹਾਂਜੀ ਦੇਣਾ ਵੀ ਚਾਹੀਦਾ, ਗਰਮੀ ਤੋਂ ਓਦਾਂ ਹੀ ਦੇਣਾ ਚਾਹੀਦਾ ਬੱਚਿਆਂ ਨੂੰ
ਹਾਂਜੀ, ਹੁਣ ਘਾਰ ਬੈਠੇ ਦੇਖ ਲੋ ਅਗਰ ਕੋਈ ਗੇਮ ਖੇਲ ਰਹੇ ਨੇ, ਮਤਲਬ ਟੀ ਵੀ ਦੇ ਕੁਛ ਵੀ ਦੇਖ ਰਹੇ ਨੇ ਘਾਰ ਵਿੱਚ ਕੁਛ ਦੇ ਸਕਦੇ ਆਂ,, ਬੱਚਿਆਂ ਨੂੰ ਬਣਾ ਕੇ
ਟੀ ਵੀ ਤੇ ਬਹੁਤ ਗੇਮਾਂ ਨੇ ਜੋ ਬੱਚੇ ਖੇਡਦੇ ਨੇ, ਬਹੁਤ ਜ਼ਿਆਦਾ ਗੇਮਾਂ ਨੇ ਅੱਜ ਕੱਲ ਟੀ ਵੀ ਤੇ ਬੱਚੇ ਆਰਾਮ ਨਾਲ ਬਹਿ ਕੇ ਦੇਖ ਸਕਦੇ ਨੇ, ਸਾਡੀਆਂ ਅੱਖਾਂ ਅੱਗੇ ਬੈਠੇ ਰਹਣ ਗੇ
ਹਾਂਜੀ -ਹਾਂਜੀ ਉਹਹੀ ਨਾ, ਸਭ ਸਾਹਮਣੇ ਮਤਲਬ ਕੀ ਖਾ ਰਹੇ ਨੇ ਆਪਾਂ ਕੁੱਝ ਦੇਆਂਗੇ, ਉਹਨਾਂ ਨੂੰ ਖਾਣ ਆਸੇ, ਮਤਲਬ ਕੁਛ ਵੀ ਦੇ ਦੋ ਘਰ ਬੈਠੇ ਬੱਚੇ ਖਾਣ ਅੇ ਮਤਲਬ ਔ ਫੂੋਪ ਕੌਣ ਲੈ ਲੋ, ਕੁੱਛ ਵੀ ਬਣਾ ਕੇ ਦੇ ਦੋ, ਫਾਸਟ ਫੂਡ ਯਾ ਹਲਕਾ- ਮੁਲਕਾ ਘਾਰ ਦਾ ਹੀ ਬਣਿਆ ਹੋਇਆ।
ਹਾਂਜੀ -ਹਾਂਜੀ
ਬੱਚੇ ਸਾਡੇ ਸਾਹਮਣੇ ਬਹਿ ਕੇ ਖਾਏਗੇ।
ਹਾਂਜੀ
ਹੁਣ ਸਾਡੇ ਸਾਹਮਣੇ ਬੈਠੇ ਹੋਣਗੇ, ਬਈ ਹਾਂ ਚੱਲ ਸਾਡੇ ਸਾਹਮਣੇ ਖੇਲ ਰਹੇ ਹੋ
ਹਾਂਜੀ ਜੀ, ਐ ਤੇ ਹੈ
ਬਾਹਰ ਦਾ ਪਤਾ ਨੀ ਬੱਚੇ ਕੀ ਕਰ ਰਹੇ ਨੇ, ਕੀ ਨਹੀਂ ਕਰ ਰਹੇ ਬਾਹਰ
ਉਹੀ ਤੇ ਬੱਚੇ ਦਾ ਘਰੇ ਠੀਕ ਨੇ, ਛੂਪਣ ਛੁਪਾਈ ਖੇਲਨੀ ਐ, ਸੰਗੀ ਸੰਗੀਤ ਬੰਦਾ ਕਰ ਲੈਂਦਾ, ਮਊਜ਼ਿਕ ਕਰ ਲੈਂਦਾ, ਘਰੇ ਬਹਿ ਕੇ
ਹਾਂਜੀ ਹਾਂਜੀ
ਕਿ ਨਹੀਂ
ਹੂ ਮਤਲਬ ਬਾਹਰ ਵੀ ਅੱਛਾ ਮਤਲਬ ਬੱਚਿਆਂ ਨਿਕਲਣਾ ਬਾਹਰ ਜਾਏਗੇ ਤੇ ਬੱਚੇ ਨੂੰ ਬਾਹਰ ਦੀ ਦੁਨੀਆ ਦਾਰੀ ਦਾ ਵੀ ਪਤਾ ਲੱਗਦਾ ਹੈ। ਥੋੜਾ ਆਪਣਾ ਸਰੀਰ ਵੀ ਮਤਲਬ ਉਹ ਕਰ ਲੈਂਗੇ ਫਿਟਨੈਸ ਕਰ ਲੈਂਗੇ ਸਰੀਰ ਨੂੰ ਵੀ ਬਾਈ ਦੌੜ ਚ ਮਤਲਬ ਦੌੜ ਲਗਾਉਣਗੇ ਭਈ ਅੱਜ ਕੱਲ ਤੁਹਾਨੂੰ ਰੇਸ ਵੀ ਬਹੁਤ ਲਾਂਦੇ ਨੇ ਦੌੜ ਵਗੈਰਾ ਲਾਉਂਦੇ ਨੇ ਬੱਚੇ
ਹਾਂਜੀ
ਕਈ ਸਕੂਲਾਂ ਚ ਵੀ ਲਵਾਉਂਦੇ ਨੇ ਬੱਚਿਆਂ ਨੂੰ ਬੋਰਡ ਵਗੈਰਾ
ਆ ਗਿਆ ਸਕੂਲੇ ਬਹੁਤ ਗੇਮਾਂ ਨੇ ਬੱਚਿਆਂ ਦੀ ਅੱਜ ਕੱਲ ਤੇ ਮੈਡਮਾਂ ਬਹੁਤ ਗੇਮਾਂ ਕਰਾਉਂਦੀਆਂ ਕਬੱਡੀ ਹੋ ਗਈ ਹੈ। ਇਹ ਹੋਕੀ ਹੋ ਗਈ ਹੋਰ ਪਤਾ ਨੀ ਕਿਹੜੀ ਕਿਹੜੀ ਕਰਾਟੇ ਹੋ ਗਏ ਇਹ ਵੀ ਸਿਖਾਉਂਦੇ ਨੇ
ਹਾਂਜੀ ਉਹੀ ਬੱਚੇ ਬਾਹਰ ਜਾਏਗੇ ਤੇ ਬਹੁਤ ਕੁਝ ਸਿੱਖਣਗੇ ਹਾਂਜੀ ਬਾਹਰ ਅਸੀਂ ਖੁੱਦ ਭੇਜਾਂਗੇ ਬੱਚਿਆਂ ਨੂੰ ਤੇ ਕੁਛ ਬੱਚੇ ਸਿੱਖਣਗੇ ਵੀ ਸਹੀ ਕਈ ਕਈ ਫਦ ਕਈ ਪੇਰੈਂਟਸ ਐਵੇਂ ਹੁੰਦੇ ਨੇ ਕਈ ਵਾਰ ਸਾਡੇ ਬੱਚੇ ਘਰ ਹੀ ਖੇਡਣ ਹੁਣ ਜੇ ਬੱਚਿਆਂ ਨੂੰ ਤੁਸੀਂ ਬਾਹਰ ਨੀ ਭੇਜੋਗੇ ਉਹਨਾਂ ਨੂੰ ਬਾਹਰ ਦੀ ਦੁਨੀਆਂ ਦਾ ਪਤਾ ਨੀ ਲੱਗੇਗਾ
ਹਾਂਜੀ ਫਿਰ ਉਹ ਗੇਮਾਂ ਵੀ ਨਹੀਂ ਖੇਡ ਸਕਦੇ ਜਿਹੜੀ ਗੇਮਾਂ ਬਾਹਰ ਸਿਖਾਉਂਦੇ ਨੇ
ਠੀਕ ਹੈ ਸਤਿ ਸ਼੍ਰੀ ਅਕਾਲ ਜੀ ਮਾਇੰਡ ਵੀ ਕੈਚ ਨੀ ਆਉਂਦਾ ਬੱਚਿਆਂ ਦਾ
ਸਵਿਮਿੰਗ ਵੀ ਕਰਵਾਉਂਦੇ ਨੇ ਸਕੂਲੇ ਬੱਚਿਆਂ ਨੂੰ ਵੀ ਪਤਾ ਚੱਲਿਆ ਕਿੱਦਾਂ ਤੈਰਨਾ ਕਿੱਥੇ ਜਾਣਾ ਹੈ ਤੇ ਬੱਚੇ ਨੂੰ ਦਿੱਕਤ ਨਹੀਂ ਹੁੰਦੀ ਨਾ
ਹੂ ਹੂ ਹੂ ਹੂ
ਬਾਸਕਟਬੋਲ ਵੀ ਖਿਲਾਉਂਦੇ ਨੇ ਸਕੂਲੇ ਤੇ ਮੁੱਕੇਬਾਜ਼ੀ ਵੀ ਹੁੰਦੀ ਜਿੱਦਾਂ ਬੱਚਿਆਂ ਨੂੰ ਸਿਖਾਉਂਦੇ ਨੇ ਵੀ ਕਿੱਦਾਂ ਖੇਲਦੇ ਨੇ
ਉਹੀ ਹੈ ਨਾ ਫਿਰ ਸਾਰੇ ਕਹਿੰਦੇ ਨਾ ਬਾਹਰ ਜਾਣਗੇ ਬੱਚੇ ਤਾਂ ਹੀ ਬੱਚਿਆਂ ਨੂੰ ਪਤਾ ਲੱਗੇਗਾ ਸਕੂਲ ਚ ਬੱਚਿਆਂ ਸਿਖਾਉਦੇ ਨੇ ਵੀ ਇੰਜ ਖੇਲਣਾ ਹੈ। ਹੁਣ ਕੱਲ ਤੈਨੂੰ ਪਤਾ ਹੈ ਅੱਜ ਖੇਲ ਖੇ ਦੇ ਬੱਚੇ ਕਿੱਥੇ ਤੱਕ ਪਹੁੰਚ ਜਾਂਦੇ ਨੇ
ਐ ਤੇ ਹੈ ਜਿੱਦਾਂ ਘਰ ਤੇ ਐ ਕਿ ਬੰਦਾ ਘਰ ਦੇ ਬਾਰ ਬੰਦਾ ਕੰਚੇ-ਕੰਚੇ ਵਗੈਰਾ ਖੇਲ ਲੈਂਦਾ ਹੈ ਏ ਇੱਦਾਂ ਦੀ ਗੇਮਾਂ ਖੇਡ ਸਕਦੇ ਲੇਕਿਨ ਕਬੱਡੀ ਵਗੈਰਾ ਤੇ ਬਾਹਰ ਹੀ ਖੇਡ ਸਕਦੇ ਹੋਕੀ ਹੋ ਗਈ। ਕਬੱਡੀ ਹੋ ਗੀ, ਫੁੱਟਬਾਲ ਹੋ ਗੀ, ਕ੍ਰਿਕਟ ਹੋ ਗੀ, ਐ ਤੇ ਬੱਚਾ ਬਾਰ ਹੀ ਖੇਲ ਸਕਦਾ ਹੈ।
ਹੂ ਕਿਉਂਕਿ ਛੋਟੇ ਬੱਚੇ ਹੋਣਗੇ ਔਨਾ ਨੂੰ ਅਸੀਂ ਕਹਾਂਗੇ ਕਿ ਤੁਸੀਂ ਘਰ ਹੀ ਬਹਿ ਕੇ ਖੇਲੋ ਸਾਡੇ ਸਾਹਮਣੇ। ਹੁਣ ਜੇ ਅਸੀਂ ਵੱਡੇ ਬੱਚੇ ਆਂ ਨੂੰ ਬਾਹਰ ਪੇਜ ਸਕਦੇ ਹਾਂ ਜੇ ਛੋਟੇ ਬੱਚਿਆਂ ਨੂੰ ਹਾਂਜੀ-ਹਾਂਜੀ।
ਬੱਚੇ ਵੱਡੇ ਬੱਚੇ ਆਂ ਨੂੰ ਤਾਂ ਰੋਕ ਨੀ ਸਕਦੇ ਅਸੀਂ ਔ ਤੇ ਕੈੰਦੇ ਅਸੀਂ ਜਾਣਾ ਈ ਜਾਣਾ।
ਹੁਣ ਛੋਟੇ ਬੱਚਿਆਂ ਦਾ ਅਸੀਂ ਕੈਣਾ ਵੀ ਤੁਸੀਂ ਸਾਡੇ ਸਾਹਮਣੇ ਖੇਡੋ ਇੱਥੇ ਬਹਿ ਕੇ ਖੇਡੋ ਜੋ ਖੇਲਣਾ
ਉਹ ਤੇੇ ਗੇਮ ਫੋਨ ਚ ਹੀ ਖੇਲ ਲੈਂਦੇ ਨੇ ਬੱਚੇ ਦੇ ਇੱਦਾਂ ਦੇ ਨੇ ਅੱਜ ਕੱਲ
ਰੱਖ ਲਾਂਗੇ ਉਹਨਾਂ ਨੂੰ ਰਸਤਾ ਨੀ ਪਤਾ ਲੱਗਣਾ ਕੱਲ ਨੂੰ ਕਿੱਥੇ ਹੋਰ ਤੁਰ ਜਾਣ
ਫੋਨ ਚ ਹੀ ਬਹੁਤ ਗੇਮਾਂ ਨੇ ਕੈਂਡੀ ਕਰਸ਼ ਹੋਰ ਬਹੁਤ ਸਾਰੀ ਗੇਮਾਂ ਨੇ ਜਿਹੜੇ ਬੱਚੇ ਖੇਡਦੇ ਨੇ ਫੋਨ ਵਿੱਚ ਉਹਨਾਂ ਦਾ ਦਿਮਾਗ ਵੀ ਚੱਲਦਾ ਉਸ ਹਿਸਾਬ ਨਾਲ ਨਾ ਦਿਮਾਗ ਤੇਜ਼ ਹੁੰਦਾ ਬੱਚੇ ਦਾ
ਨਹੀਂ ਐਸੀ ਐਵੇਂ ਨਹੀਂ ਜੇ ਬੱਚੇ ਕੁਛ ਕੈਚ ਕਰਦੇ ਨੇ ਸਾਨੂੰ ਮਾਇੰਡ ਸ਼ੱਕ ਮਾਇੰਡ ਉਹਨਾਂ ਦਾ ਚੱਲ ਰਿਹਾ ਅੱਜ ਕੱਲ ਤਾਂ ਹੀ ਕਿਸੇ ਚੀਜ਼ ਨੂੰ ਕੈਚ ਕਰ ਲੈਂਦੇ ਨਾਲ ਹੀ
ਹਾਂਜੀ ਹਾਂਜੀ ਵਰਨਾ ਕੋਈ ਇਨਾ ਕੋਈ ਬੱਚਾ ਨਾ ਪੜ੍ਹਿਆ ਲਿਖਿਆ ਹੋਇਆ ਉਹਨੂੰ ਨੀ ਸਮਝ ਆਉਂਦੀ ਵੀ
ਹੂ ਅੱਜ ਕੱਲ ਦੇ ਟਾਈਮ ਦੇ ਬੱਚਿਆਂ ਨੂੰ ਸਭ ਕੁਛ ਚਾਹੀਦਾ ਵੇ ਮਤਲਬ ਗੇਮਸ ਵਗੈਰਾ ਵੀ ਪੜ੍ਹਾਈ ਵੀ
ਪੜ੍ਹਾਈ ਵੀ।
ਜੇ ਬੱਚੇ ਨੂੰ ਅਸੀਂ ਸਭ ਕੁਛ ਚੀਜ਼ ਦੀ ਨੌਲੇਜ ਨਹੀਂ ਦਿਆਂਗੇ। ਤੇ ਬੱਚੇ ਫਿਰ ਮਾਇੰਡ ਤੋਂ ਵੀ ਐਵੇ ਰਹਿਣ ਗੇ ਥੋੜਾ ਜਾ।
ਸਕੂਲੇ ਵੀ ਖੇਡ ਦੱਸਣ ਲੱਗ ਗਏ ਨਾ ਗੇਮਾਂ ਬਾਰੇ ਬੱਚਿਆਂ ਨੂੰ ਤਾਂ ਨੌਲੇਜ ਏ।
ਹਾਂਜੀ-ਹਾਂਜੀ।
ਕਿਉਂਕਿ ਸਕੂਲੇ ਬਹੁਤ ਕਮ ਸੇ ਕਮ ਵੀਹ-ਪੱਚੀ ਗੇਮਾ ਹੁੰਂਦੀਆਂ ਜੜੇ ਆਂ ਬੱਚੇ ਲੈਂਦੇ ਨੇ। ਓਦੇ ਚ ਪਾਵੇਂ ਦੋ ਲੈਣ ਪਾਵੇਂ ਇੱਕ ਲੈਣ ਓ ਬੱਚੇ ਦੀ ਮਰਜੀ
ਕੈੰਦੇ ਨਾ ਵੀ ਪੇਰੈਂਟਸ ਅਲਾਊਡ ਕਰਨਗੇ। ਜਿਵੇਂ ਹੁਣ ਤੁਸੀਂ-ਅਸੀਂ ਅਲਾਊਡ ਕਰਾਂਗੇ ਹਾਂ ਸਾਡੇ ਬੱਚੇ ਬਾਹਰ ਜਾਣ ਖੇਲਣ ਵਾਸਤੇ। ਤਾਂਹੀ, ਬੱਚੇ ਜਾ ਸਕਦੇ ਨਾ। ਹੁਣ, ਹੁਣ ਸਕੂਲ ਸਾਨੂੰ ਕਹਿਣ ਗੇ ਤੁਆਡਾ ਬੱਚਾ ਇਸ ਕਰ ਇਸ ਚੀਜ਼ ਚ ਭਾਗ ਲੈ ਸਕਦਾ ਤੁਸੀਂ ਵੀ ਕਰਾ ਸਕਦੇ ਹੋ। ਜੇ ਅਸੀਂ ਹਾਂ ਕਰਾਂਗੇ, ਤਾਂ ਹੀ ਬੱਚੇ ਸਿੱਖ ਸਕਦੇ ਨੇ। ਹੁਣ ਕਈ ਪੇਰੈਂਟਸ ਹੁੰਦੇ ਨੇ ਕਿ, ਸਾਡੇ ਬੱਚੇ ਬੱਚੇ ਬਾਹਰ ਨਾ ਜਾਣ।
ਹਾਂਜੀ-ਹਾਂਜੀ, ਐ ਤੇ ਹੈ।
ਪਰ ਅਸੀਂ ਕੈਨੇ ਆਂ ਕਿ ਔ ਵੀ ਔਨਾਂ ਦੀ ਗਲਤ ਸੋਚ ਐ। ਮਤਲਬ, ਬੱਚਿਆਂ ਨੂੰ ਬਾਹਰ ਜਾਣਾ ਚਾਹੀਦਾ।
ਜਾਣਾ ਚਾਈਦਾ। ਬੱਚੇ ਨੂੰ ਤਾਂ ਹੀ ਪਤਾ ਚੱਲਦਾ ਵੀ ਬੱਚੇ ਕਿੱਦਾਂ ਖੇਡਦੇ ਨੇ ਕੀ
ਹਾਂਜੀ, ਕਿਸੇ ਨੂੰ ਦੇਖੇਗਾ। ਜਿਵੇਂ ਹੁਣ ਤੁਸੀਂ ਮੇਰੇ ਤੇ ਲਾ ਲੋ। ਮੈਂ ਮੇਰਾ ਹਮੇਸ਼ਾਂ ਘਰ ਦੇ ਬਾਹਰ ਬੱਚੇ ਖੇਲਦੇ ਹੁੰਦੇ ਨੇ।
ਹਾਂਜੀ-ਹਾਂਜੀ।
ਬੈਟ-ਬੋਲ ਵਗੈਰਾ ਖੇਲਦੇ ਹੁੰਦੇ ਨੇ ਬੱਚੇ। ਹੁਣ ਛੋਟਾ ਬੱਚਾ ਹੈ, ਔ ਕੈਚ ਕਰਦਾ ਓਹਨੂੰ ਦੇਖ-ਦੇਖ ਕੇ, ਕਿ ਵੀ ਹਾਂ ਕਿਵੇਂ ਖੇਲ ਰੇ ਨੇ? ਵੀ ਕਿ ਮੈਂ ਵੀ ਏਦਾਂ ਖੇਲਾਂ। ਮੈਂ ਵੀ ਖੇਲਣਾ ਐਵੇਂ ਜਿਵੇਂ ਵੀ ਖੇਲਦੇ ਨੇ ਬੈਟ-ਬੋਲ ਬੱਚੇ। ਬਾਹਰ ਓਹੀ ਨਾ ਕਿਸੇ ਨੂੰ ਦੇਖ ਕੇ ਛੋਟਾ ਬੱਚਾ ਤੇ ਵੱਡੇ ਬੱਚੇ ਨੂੰ ਦੇਖ ਕੇ ਕੈਚ ਕਰੇਗਾ ਨਾ ਵੀ ਏੰਝ ਖੇਲਦੇ ਨੇ, ਤੇ ਮੈਂ ਵੀ ਏੰਝ ਖੇਲਣਾ। ਹੁਣ ਇੱਕ-ਦੂਜੇ ਨੂੰ ਕੋਈ ਦੇਖ ਕੇ ਹੀ ਖੇਲੇਗਾ, ਤਾਂ ਹੀ ਪਤਾ ਲੱਗਦਾ ਐ। ਹੁੰ, ਚਲੋ ਠੀਕ ਹੈ। ਔਕੇ ਸਤਿ ਸ਼੍ਰੀ ਕਾਲ ਜੀ ਤੁਆਨੂੰ ਅੱਛਾ ਲੱਗਿਆ ਗੱਲ ਕਰਕੇ।
ਠੀਕ ਐ ਜੀ।
ਫੇਰ ਕੋਲ ਕਰਾਂਗੇ ਓਕੇ।